ਹਾਂਜੀ ਭਾ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੋਰ ਭਾਜੀ ਕਿੱਦਾ?
ਵਧੀਆ ਜੀ ਵਧੀਆ, ਤੁਸੀਂ ਦੱਸੋ।
ਹੋਰ ਸੁਣਾਓ ਘਰ ਪਰਿਵਾਰ ਚ ਸਭ ਵਧੀਆ।
ਸਾਰੇ ਵਧੀਆ ਜੀ ਸਾਰੇ ਚੜਦੀ ਕਲਾ ਦੇ ਵਿੱਚ।
ਆਵਾਜ ਥੋੜੀ ਤੁਆਡੀ ਕਮ ਆ ਰਈ ਏ, ਵੀਰ ਜੀ।
ਦੋ ਮਿੰਟ ਮੈਂ ਮਾਈਕ ਹੈਡਫੋਨ ਪਾਏ ਹੋਏ ਸੀ, ਹੁਣ ਦੇਖੋ ਜੀ, ਹੁਣ ਆ ਰੀ ਐ ਆਵਾਜ?
ਹਾਂ ਹੁਣ ਠੀਕ ਐ, ਹੋਰ ਸੁਣਾਓ, ਕਿੱਧਰੋਂ ਘੁੰਮਣੇ ਗਏ ਸੀ?
ਅਸੀ ਹੁਣੇ ਮੈਂ ਦੋ ਦੋਨ ਦਿਨ ਤੋਂ ਪੈਲਾਂ ਹੇਮਕੁੰਟ ਸਾਹਿਬ ਤੋਂ ਆਏਆ ਘੁੰਮ ਕੇ।
ਹੇਮਕੂੰਟ ਸਾਹਿਬ
ਹਾਂਜੀ ਹੇਮਕੁੰਟ ਸਾਹਿਬ ਗਏ ਜੀ, ਪਹਾੜਾਂ ਦੇ ਵਿੱਚ।
ਬਹੁਤ ਵਧੀਆ, ਬਹੁਤ ਵਧੀਆ, ਔਰ ਮੌਸਮ, ਮੌਸਮ ਕੈੜਾ ਐ ੳਥੇ ਮੌਸਮ?
ਮੌਸਮ ਵੀਰ ਜੀ ਜਿਵੇਂ ਹੁਣ ਅਸੀਂ ਗਏ ਸੀ, ਜਿਵੇਂ ਅਸੀਂ ਗਏ ਸੀ, ਸੋਲਾਂ ਤੋਂ ਸਟਾਰਟ ਕੀਤੀ ਸੀ ਯਾਤਰਾ ਤੇ ਚਾਰ, ਪੰਜ ਦਿਨ ਰਏ ਆ ੳਥੇ। ਤੇ ਜਿਸ ਦਿਨ ਸੋਲਾਂ ਨੂੰ ਗਏ ਸੀ ੳਸ ਦਿਨ ਤਾਂ ਥੋੜਾ ਮੀਹ-ਮੂ ਦਾ ਮੌਸਮ ਹੈਗਾ ਸੀ, ਪਰ ਜਿਸ ਦਿਨ ਅਸੀ ਹੇਮਕੁੰਟ ਸਾਹਿਬ ਏਕ ਹਫਤੇ ਦਾ ਟੂਰ ਐ।
ਹੁਨ ਤਾ ਥੋੜਾ ਠੰਡਾ ਮੋਸਮ ਹੋਆ ਪੇਆ।
ਵੀਰ ਜੀ ਤੁਆਡੀ ਆਵਾਜ ਗੂੰਜ ਰੀ ਏ, ਤੁਆਡੀ ਆਵਾਜ ਗੂੰਜ ਰੀ ਏ।
ਦੋ, ਦੋ
ਹੈਲੋ
ਹੁਣ ਆ ਰੀ
ਹਾਂ ਹੁਣ ਠੀਕ ਏ ਬਿਲਕੁਲ ਹੁਣ ਓਕੇ ਨੇ ਬਿਲਕੁਲ ਓਕੇ ਨੇ ਬਿਲਕੁਲ
ਹਾਂਜੀ ਤੇ ਮੈਂ ੳਈ ਕੈ ਰੇਆ ਸਾਂ ਕੇ ਜਿਸ ਦਿਨ ਅਸੀ ਗਏ ਸੀ ੳਸ ਦਿਨ ਤਾਂ ਵਧੀਆ ਧੁੱਪ ਦਾ ਮੌਸਮ ਸੀ, ਪਰ ਅੱਗੇ ਹੁਣ ਵਿੱਚ ਨੂੰ ਪਹਾੜੀ ਇਲਾਕਾ ਤਾਂ ਮੀਂਹ ਦਾ ਮੌੌਸਮ ਬਨੇਆ ਈ ਰੈਂਦਾ ੳਥੇ।
ੳਥੇ ਹੈ ੳ ਐ ਤਾਂ ਹੈ ਈ ਜੀ। ੳਥੇ ਪਤਾ ਨੀ ਲੱਗਦਾ ਕਦੋਂ ਕਦੋਂ ਬਾਰਿਸ਼ ਹੋਨੀ ਏ ਕਦੋਂ ਬਰਫ਼ਬਾਰੀ ਹੋਨੀ ਏ।
ਹਾਂਜੀ ੳਸ ਹਿਸਾਬ ਨਾਲ ਏ ਆ ਫੇਰ ਆ ਪਰ ਜਦੋਂ ਅਸੀ ਗਏ ਸੀ, ਦਰਸ਼ਨ ਵਧੀਆ ਹੋ ਗਏ ਬਾਬਾ ਜੀ ਦੇ। ਤੇ ੳਥੇ ਯਾਤਰਾ ਬੋਤ ਵਧੀਆ ਨਿਕਲ ਡੀ।
ੳਹ ਤੇ ਜੇਸ ਤਰ ਤੁਸੀ ਕੱਲੇ ਗਏ ਸੀ, ਫੈਮਿਲੀ ਗਈ ਸੀ ਯਾ
ਮੈਂ ਅਪਨੇ ਦੋ ਬ੍ਰਦਰਸ ਨਾਲ ਗਿਆ ਸੀ ੳਨਾ ਨਾਲ ਚਾਰ ਕਜਨ ਸੀ ਤੇ ਅਸੀ ਕ ਕਿੱਥੇ ਗਏ ਸੀ ਤੇ ਉਸ ਵੇਲੇ ਫੈਮਿਲੀ ਦੇ ਵਿੱਚੋਂ ਹੈ ਨਾ ਯਾਤਰਾ ਬਹੁਤ ਲੰਬੀ ਹੈ ਤੇ ਚੜ੍ਹਨਾ ਬਹੁਤ ਔਖਾ ਤਾਂ ਇਸ ਲਈ ਫੈਮਿਲੀ ਹੈ ਜੇ ਕੋਈ ਗਏ ਨੀ ਹੈਗੇ ਤਾਂ ਕਜ਼ਨ ਗਏ ਕਿਉਂਕਿ ਯੰਗ ਬਲੱਡ ਹੈ ਤੇ ਚੜ੍ਹ ਜਾਣਗੇ ਕਿੰਨਾ ਔਖਾ ਥੋੜਾ ਥੱਕ ਗਏ ਸੀ ਪਰ ਚੜ੍ਹ ਗਏ ਸੀ
ਚਲੋ ਵਧੀਆ ਹੈ ਜੀ ਦਰਸ਼ਨ ਵਧੀਆ ਹੋ ਗਏ ਜੀ ਹੈਂ ਬਾਬੇ ਵਾਹ ਵਾਹਿਗੁਰੂ ਵਾਹਿਗੁਰੂ ਵਧੀਆ ਹੋ ਰਹੇ ਜੀ
ਹੋਰ ਤੁਸੀਂ ਦੱਸੋ ਕਿਵੇਂ ਤੁਸੀਂ ਕਿਵੇਂ ਗੁਜ਼ਾਰੀ ਆਪਣੀ ਗਰਮੀ ਦੀ ਛੁੱਟੀਆਂ
ਅਸੀਂ ਗਰਮੀ ਦੀ ਛੁੱਟੀ ਹੈ ਜੀ ਗਏ ਸੀ ਸ਼ਿਮਲਾ ਗਏ ਸੀ
ਅੱਛਾ ਜੀ
ਹਾਂ ਉੱਥੇ ਸ਼ਿਮਲਾ ਗਏ ਜਾਕੂ ਟੈਂਪਲ ਗਏ ਸੀ ਉਹ ਵੀ ਉੱਥੇ ਜਾ ਕੇ ਆ ਆਠ ਹਜ਼ਾਰ ਫੀਟ ਉੱਥੇ ਜਾਕੂ ਟੈਂਪਲ
ਹਾਂਜੀ ਹਾਂਜੀ ਬਹੁਤ ਵਧੀਆ ਜਗ੍ਹਾ ਉਹ ਵੀ ਮੈਂ ਵੀ ਸੁਣਿਆ ਸੀ
ਹਾਂ ਫਿਰ ਅਸੀਂ ਇੱਕ ਅੱਧ ਦਿਨ ਉੱਥੇ ਰੁਕੇ ਆ ਮਾਲ ਰੋਡ ਰੁਕੇ ਆ
ਅੱਛਾ ਜੀ
ਫਿਰ ਫਿਰ ਘਰੋਂ ਵੇਲੇ ਘਰੋਂ ਵਾਪਿਸ ਆ ਲਈ
ਹਾਂਜੀ ਹਾਂਜੀ ਇਹ ਨਾ ਘਰ ਤੋਂ ਬਿਨਾਂ ਕੋਈ ਬੰਦੇ ਤੋਂ ਚਾਰ ਪੰਜ ਦਿਨ ਤੋਂ ਬਾਦ ਘਰ ਤੋਂ ਬਾਹਰ ਵੀ ਨੀ ਰਿਹਾ ਜਾਂਦਾ ਨੀਂਦ ਨਹੀਂ ਆਉਂਦੀ ਯਾ ਹੋਰ ਤਰ੍ਹਾਂ ਦਾ ਹੁੰਦਾ ਹਨਾ ਤੇ ਉਹਦੇ ਕਰਕੇ ਘਰ ਹਾਂਜੀ
ਵੀੇਰ ਜੀ ਇੱਕ ਗੱਲ ਹੋਰ ਵੀ ਹੈ ਨਾ ਚਾਰੋ ਤਰਫ ਇੱਕ ਹੀ ਚੀਜ਼ ਦਿਖਦੀ ਪਈ ਹੈ ਸਾਨੂੰ ਪਹਾੜ ਹੀ ਪਹਾੜ ਦਿਖਦੇ ਨੇ ਉੱਥੇ ਹੀ ਪਹਾੜ ਇੱਥੇ ਹੀ ਪਹਾੜ ਸਾਰਾ ਵਿਊ ਵਿਊ ਉੱਥੇ ਖਾਲੀ ਸਾਡਾ ਵਿਊ ਪਹਾੜ ਤੇ ਹੀ ਰਹਿੰਦਾ ਹੈ
ਹਾਂਜੀ ਹੈਨਾ ਇੱਕ ਬੰਦਾ ਬੋਰ ਹੋਣ ਲੱਗ ਜਾਂਦਾ
ਜੀ
ਜ਼ਦ ਤਾਂ ਟਾਈਮ ਇੱਕ ਜਗ੍ਹਾ ਨਹੀਂ ਰਹਿ ਸਕਦਾ ਜਦ ਐਵੇਂ ਆਪਣਾ ਹਿਊਮਨ ਦਾ ਜਦ ਬੰਦਿਆਂ ਦਾ ਹੈਗਾ ਹੈ ਕਲਾਈਮੇਟ ਆਪਣਾ ਆਪਾਂ ਹੀ ਹੈਰਾਨ ਨੀ ਹੈਗਾ ਆਪਣੇ ਜੇ ਆਪਾਂ ਤੁਰਦੇ ਰਹਿਣਾ ਚਾਹਦੇ ਹਾਂ ਬਹੁਤ ਵਧੀਆ ਵੈਸੇ ਤਾਂ ਜ਼ਿੰਦਗੀ ਦੇਖਣੀ ਚਾਹੀਦੀ ਆ ਅਲੱਗ ਅਲੱਗ ਜਗ੍ਹਾ ਘੁੰਮਣਾ ਚਾਹੀਦਾ ਬਹੁਤ ਜ਼ਰੂਰੀ ਹੈ ਇੱਕ ਜਗ੍ਹਾ ਬਹਿ ਕੇ ਬੰਦਾ ਸਾਰੀ ਉਮਰ ਨਹੀਂ ਗੁਜਾਰ ਸਕਦਾ ਹੋਰ ਦੱਸੋ ਕੁਛ ਨਵੀਂ ਤਾਜੀ ਤੁਹਾਡੇ ਉੱਧਰ ਏਰੀਆ ਦੇ ਵਿੱਚ ਹੋਇਆ ਹੋਵੇ ਕੁਛ
ਨਵੀ ਤਾਜ਼ੀ ਕੀ ਹੈ ਮੌਸਮ ਦੇਖੋ ਕਿੰਨੀ ਗਰਮੀ ਹੋਈ ਪਈ ਹੈ ਇੱਥੇ ਤੋਂ ਬਹੁਤ ਗਰਮੀ ਹੈ
ਗਰਮੀ ਤਾਂ ਬਹੁਤ ਬੁਰਾ ਹਾਲ ਹੈ ਜੀ ਹੁਣ ਅਸੀਂ ਵੀ ਏਸੀ ਦੀ ਦੁਆਰਾ ਸਰਵਿਸ ਕਰਾਈ ਨਹੀ ਹੈ ਹੋਰ ਕੰਮ ਕਰਾ ਰਹੇ ਹਾਂ ਗਰਮੀ ਤੋਂ ਬਿਨਾਂ ਦੇ ਵਿੱਚ ਤਾਂ ਰਹੇ ਕਰ ਰਿਹਾ ਸਿਰ ਸਿਰ ਦੁਖਣ ਲੱਗ ਜਾਂਦਾ ਜਾਂ ਹੋਰ ਕੁਛ ਹੋਨ ਲੱਗ ਜਾਂਦਾ
ਜੀ ਜੀ ਉਹ ਏਸੀ ਦਾ ਤੋ ਹਾਂ ਉਸੇ ਵੀ ਤਾਂ ਹੈ ਨਾ ਦੇਖੋ ਜਗ੍ਹਾ ਜਗਾ ਚੱਲ ਰਹੇ ਕਲੇਸ਼ ਚੱਕ ਪਏ ਉੱਥੇ ਦੇਖੋ ਈਰਾਨ ਈਰਾਨ ਕ ਅਮੇਰੀਕਾ ਦਾ ਇਹ ਪੰਗਾ ਪਿਆ ਪਿਆ
ਹਾਂਜੀ
ਤੁਸੀਂ ਤੇਲ ਤੇਲ ਗੈਸ ਕਿੰਨੀ ਮਹਿੰਗੀ ਹੋ ਗਈ ਇਹ ਨਾ
ਹਾਂਜੀ ਇਦਾ ਏਈ ਕੰਮ ਆ ਨਾ ਇਹਦਾ ਆਪਣੀ ਲੜਾਈ ਕਰ ਅਪ ਆਪਣੀ ਲੜਾਈ ਕਰ ਲੈਂਣੇ ਆ ਬਾਅਦ ਜੇੜੇ ਆਮ ਆਦਮੀ ਜੇੜੇ ਲੋਕਲ ਆਪਣੇ ਲੋਕਲ ਜੇੜੇ ਕੁੰਮ ਰਏ ਐ ਏਨਾਂ ਨੂੰ ਸਾਨੂੰ ਅਸੀਂ ਕਿੱਥੇ ਇੰਨੀ ਮੈੰਗੀ-ਮੈੰਗੀ ਚੀਜ਼ਾਂ ਖਰੀਦ ਲੈਣਗੇ ਅੱਗੇ ਅਸੀਂ ਅ ਆਪਣੇ ਪਰਿਵਾਰ ਵੀ ਦੇਖਣਾ ਸਾਰਾ ਦੇਖਣਾ।
ਸਭ ਕੁੱਝ ਦੇਖਣਾ ਜੀ ਅੱਗੇ-ਪਿੱਛੇ ਸਭ ਦੇਖਣਾ ਪਏਗਾ ਨਾ ਸਾਨੂੰ ਤੋ
ਹਾਂਜੀ ਜਿਵੇਂ ਐ ਤਾਂ ਹੈ ਨੀ ਕਿ ਅਸੀਂ ਦੋ ਵਕਤ ਦੀ ਰੋਟੀ ਤੋਂ ਬਿਨਾਂ ਰੈ ਜਾਂਗੇ ਆਪਣੇ ਓ ਬੱਚੇ ਜੇੜੇ ਹੈਗੇ ਨੇ ਓਨਾਂ ਨੂੰ ਦੋ ਵਕਤ ਦੀ ਰੋਟੀ ਨਈ ਦਾਂਗੇ ਤਾਂ ਸਾਡਾ ਸਰਜੂ ਐਵੇ ਥੋੜੀ ਹੁੰਦਾ ਏ।
ਜੀ-ਜੀ-ਜੀ।
ਸਾਨੂੰ ਤਾਂ ਕਰਨਾ ਹੀ ਪੈਣਾ ਜਿੰਨਾ ਮਰਜ਼ੀ ਕਰੋ ਉਲਟਾ ਐ ਸਰਕਾਰਾਂ ਜਿਵੇਂ ਹੁਣ ਜੋ ਕਰ ਰਈਆਂ ਨੇ ਫ੍ਰੀ ਦੇ ਨਾਲੋਂ ਤਾਂ ਕੁਛ ਐਵੇਂ ਆ ਨਾ ਜਿਵੇਂ ਫ੍ਰੀ ਦੇ ਰੇ ਆ ਓਨਾਂ ਨੂੰ ਫ੍ਰੀ ਦੇਣਾ ਚਾਇਦਾ ਜੇੜੇ ਜਮਾ ਵੀ ਨੀ ਲੇ ਸਕਦੇ ਪਰ ਏਦੀ ਜਗ੍ਹਾ ਜੇ ਥੋੜ੍ਹੀ ਮਹਿੰਗਾਈ ਕੱਟ ਕਰ ਦੇਵੇ ਇਹ ਜ਼ਿਆਦਾ ਵਧੀਆ।
ਤੁਸੀਂ ਏਕ ਗੱਲ ਸਮ ਏਕ ਗੱਲ ਸਮਝੋ ਤੁਸੀਂ
ਹਾਂਜੀ।
ਫ੍ਰੀ-ਫ੍ਰੀ ਦਾ ਕੀ ਮਤਲਬ ਏ ਤੁਸੀਂ ਫ੍ਰੀ ਦੇਣ ਦੇ ਤੁਸੀਂ ਬੰਦੇ ਨੂੰ ਖ਼ਰਾਬ ਕਰਦੇ ਪਏ ਓ ਨਾ।
ਹਾਂਜੀ-ਹਾਂਜੀ-ਹਾਂਜੀ।
ਫ੍ਰੀ ਦੋ ਫ੍ਰੀ ਦੋ ਤੁਸੀਂ ਓਨੂੰ ਦੋ ਜੋ ਬੰਦਾ ਮਾੜਾ ਐ ਜੋ ਬੰਦਾ
ਜੋ ਬੰਦਾ ਬਿਲਕੁਲ ਲੇ ਨੀ ਸਕਦਾ ਬਿਲਕੁਲ ਲੇ ਅਫੋਰਡ ਨੀ ਕਰ ਸਕਦਾ ਯਾਂ ਜੇੜੀ ਮਤਲਬ ਇੱਕ ਇੱਕ-ਇੱਕ ਮਤਲਬ ਜੇੜੀ ਇੱਕ ਜੇੜੀ ਕਮਾਈ ਆ ਓ ਇੱਕ ਜਗ੍ਹਾ ਤੇ ਈ ਲਾ ਸਕਦਾ ਦੂਜੀ ਜਗ੍ਹਾ ਤੇ ਲਾ ਨੀ ਸਕਦਾ ਓ ਤੇ ਓਨੂੰ ਦੋ।
ਓ ਜੀ ਮੈਂ ਵੀਰ ਜੀ ਓ ਦੇਖੋ ਨਾ ਇੰਨੀ ਪਪੂਲੇਸ਼ਨ ਹੋਣ ਦੀੋ ਪ ਪਈ ਐ ਅਪਣੇ ਹਿੰਦੁਸਾਨ ਚ ਪੈਲੇ ਗੌਰਮੈਂਟ ਨੂੰ ਐਥੇ ਕੰਟਰੋਲ ਕਰਨਾ ਚਾਇਦਾ। ਪੈਲੇ ਕੰਟਰੋਲ ਕਰੋ ਅਗਰ ਕੋਈ ਲੋਅ ਲਾਓ ਕਾਨੂੰਨ ਲਾਓ ਓਥੇ ਕੁਛ ਹੋਣਾ ਚਾਇਦੈ।
ਹਾਂਜੀ-ਹਾਂਜੀ ਐਵੇਂ ਨੀ ਜੀ ਜਿਵੇਂ ਹੁਣ ਹਾਂਜੀ ਜਿਵੇਂ ਹੁਣ ਕੈ ਰੇ ਆਹ
ਓ ਓਥੇ ਚ ਚਾਰ ਹਫਤੇ ਲੇਲੋ ਤੁਸੀਂ ਓਥੇ ਬੰਦਾ ਦੋ ਬੇਬੀ ਦੇ ਓਥੇ ਥਰਡ ਵੇਵੀ ਦੀ ਸੋਚ ਵੀ ਨੀ ਸਕਦਾ ਐ।
ਹਾਂਜੀ-ਹਾਂਜੀ।
ਔਰ ਇੱਥੇ ਤ ਬਸ ਜਿੰਨੇ ਮਰਜ਼ੀ ਕਰਲੋ ਜੀ।
ਹਾਂਜੀ ਜਿੰਨਾ ਮਰਜ਼ੀ ਕਰ ਲੋ ਸਈ ਗੱਲ ਐ।
ਪੜ੍ਹਿਆ ਓਨੂੰ ਪਤਾ ਈ ਨੀ ਐ ਕਰਨਾ ਕੀ ਐ।
ਹਾਂਜੀ ਨਾਲ ਐ ਬਣਾ ਕੇ ਆਪਣਾ ਬਸਦਾ ਬਣਾ ਲੈਂਦੇ ਆ ਰਾਸ਼ਨ ਕਾਰਡ ਬਸ ਜਿੰਨੇ ਵਧੀਆ ਫੈਮਿਲੀ ਓਨੇ ਜਾਦਾ ਰਾਸ਼ਨ
ਰਾਸ਼ਨ ਹਾਂ ਬਿਲਕੁਲ-ਬਿਲਕੁਲ-ਬਿਲਕੁਲ-ਬਿਲਕੁਲ ਗੱਲ ਬਿਲਕੁਲ ਗੱਲ ਵ ਵਧੀਆ ਕੈੰਦੇ ਜੀ ਤੁਸੀਂ ਬਿਲਕੁਲ ਗੱਲ ਵਧੀਆ ਤੁਆਡੀ।
ਬੰਦੇ ਨੂੰ ਸਿਸਟਮ ਹੋਣਾ ਚਾਇਦਾ ਜੀ ਇੱਕ ਮਤਲਬ ਇੱਕ ਬੈਲੈਂਸ ਬੋਤ ਜ਼ਰੂਰੀ ਐ ਜ਼ਿੰਦਗੀ ਦੇ ਵਿੱਚ।
ਬਿਲਕੁਲ ਬੈਲੈਂਸ ਤਾਂ ਹੋਣਾ ਜ਼ਰੂਰੀ ਜੀ।
ਬੈਲੇੈਂਸ ਨੀ ਹੈਗਾ ਤਾਂ ਜ਼ਿੰਦਗੀ ਖ਼ਤਮ ਹੈ ਜੀ ਬੰਦੇ ਦੀ ਤਾਂਈ ਆਖਦਾ ਤਾਂ ਨੀ ਜਿਵੇਂ ਕੈੰਦੇ ਨੇ ਓ ਛੋਟੇ ਹੁੰਦੇ ਬੰਦੇ ਤੋਂ ਬੱਚੇ ਨੂੰ ਸਿਖਾਇਆ ਜਾਂਦਾ ਕਿ ਹਾਂ ਹਰ ਚੀਜ਼ ਜ਼ਰੂਰੀ ਆ ਹਰ ਚੀਜ਼ ਖਾਣੀ ਜ਼ਰੂਰੀ ਹੈ ਇਹਂ ਨੀ ਹੈਗਾ ਬੱਚ ਤੇ ਇੱਕ ਚੀਜ਼ ਏ ਖਾਏ ਤੇ ਦੂਜੀ ਚੀਜ਼ ਦਾ ਪ੍ਰੋਟੀਨ ਨਾ ਮਿਲੇ ਉਸ ਹਿਸਾਬ ਨਾਲ ਇਹ ਗੱਲ ਪਹੁੰਚ ਗਈ ਜੀ ਕਿ ਇੱਕ ਸਾਈਡ ਤੇ ਬੰਦਾ ਸਾਰੀ ਉਮਰ ਨਹੀਂ ਰਹਿ ਸਕਦਾ ਬੰਦੇ ਨੂੰ ਹਰ ਚੀਜ਼ ਲਈ ਮਦਦ ਮੈਂ ਮਿਹਨਤ ਕਰਨੀ ਪੈਂਦੀ ਐ
ਮਿਹਨਤ ਕਰਨੀ ਪੈਂਦੀ ਹੈ ਔਰ ਸੇਵਿੰਗ ਕਰਨੀ ਪੈਂਦੀ ਹੈ
ਹਾਂਜੀ
ਬੱਚੇ ਨੂੰ ਵੀ ਸਿਖਾਉਣਾ ਪੈਂਦਾ ਹੈ ਕਿ ਪੁੱਤਰ ਐ ਨੀ ਐਂਜ ਐ ਨੀ ਐਂਜ ਕਰ ਐ ਨੀ ਐਂਜ ਕਰ
ਹਾਂਜੀ ਹਾਂਜੀ
ਸਭ
ਹੁਣ ਐ ਤਾਂ ਇਹ ਜੀ ਜਿਵੇਂ ਅੱਜ ਕੱਲ੍ਹ ਜਿਵੇਂ ਕਹਿ ਰਹੇ ਹਾਂ ਹੁਣ ਆਹ ਤੀਵਿਆਂ ਨੂੰ ਦੇ ਰਹੇ ਗੱਲਾਂ ਕਰ ਰਹੇ ਆਂ ਪੈਸੇ ਕਿ ਹੁਣ ਪੰਦਰਾਂ ਸੌ ਰੁਪਇਆ ਦੇਣ ਨੂੰ ਹੁਣ ਇਹ ਪੰਦਰਾਂ ਸੌ ਰੁਪਇਆ ਜਿਹੜਾ ਮਿਲੂਗਾ ਇਹ ਗਰੀਬਾਂ ਨੂੰ‌ ਦੇ ਘਰਦਿਆਂ ਨੂੰ ਮਿਲਾ ਜਿਹੜੇ ਆ ਜਿਵੇਂ ਆਪਣੇ ਬੇਟੀਆਂ ਦਾ ਬਿਆਹ ਨੀ ਕਰ ਸਕਦੇ ਉਹਨਾਂ ਨੂੰ ਦੇਣਾ ਚਾਹੀਦਾ ਜਿਹੜੇ ਹੁਣ ਜਰਨਲ ਹੈ ਜਿਹਨਾਂ ਨੇ ਪਹਿਲਾਂ ਹੀ ਅਮੀਰ ਆ ਉਹਨਾਂ ਨੂੰ ਵੀ ਕਹਿ ਰਹੇ ਕਿ ਸਾਰਿਆਂ ਨੂੰ ਹੀ ਮਿਲੂਗਾ ਤਾਂ ਇਹ ਕੋਈ ਗੱਲ ਦਾ ਸੈਂਸ ਨਹੀਂ ਬਣ ਰਿਹਾ ਇਸ ਟਾਈਮ
ਉਹ ਤੋਂ ਬੇਕਾਰ ਦੀ ਗੱਲਾਂ ਹੈ ਜੀ
ਹਾਂਜੀ ਇਹ ਤਾਂ ਬੇਕਾਰ ਦੀਆਂ ਗੱਲਾਂ ਨੇ ਤੇ ਇਹਦੀ ਜਗ੍ਹਾ ਜੇ ਤੁਸੀਂ ਹੁਣ ਆਪ ਆਪਣਾ ਹਾਂ ਜਿਹੜਾ ਹੁਣ ਪੈਟਰੋਲ ਇੰਨਾ ਵੱਧ ਰਿਹਾ ਲੀਟਰ ਇੱਕ ਲੀਟਰ ਇੱਕ ਸੌ ਦੋ ਤੋਂ ਉੱਪਰ ਪਹੁੰਚਣ ਵਾਲਾ ਹੋ ਇੱਕ ਸੌ ਬੀਹ ਤੱਕ ਪਹੁੰਚਣ ਵਾਲਾ ਹੋਇਆ ਪਿਆ
ਸ ਉਹ ਉਹਨੂੰ ਫ਼ਰਕ ਥੋੜ੍ਹਨਾ ਪੈਂਦਾ ਗੌਰਮੈਂਟ ਨੂੰਨੂੰ ਫਰਕ ਗੌਰਮੈਂਟ ਨੂੰ ਫਰਕ ਨੀ ਪੈਂਦਾ ਜੀ
ਹਾਂਜੀ ਉਹ ਸਾਡੇ ਦੀ ਜਿਹੜੀ ਜੇ ਸਾਡਾ ਬਜਟ ਖਰਾਬ ਹੋ ਰਿਹਾ ਸਾਡੀ ਘਰ ਦੀ ਕਈ ਉਮਰ ਹੈ ਨਾ ਜੀ ਹੁਣ ਉਹਦੇ ਕਰਕੇ ਜਿਹੜੀ ਚੀਜ਼ ਮਹਿੰਗੀ ਹੋ ਗਈ ਤਾਂ ਉਹਦੇ ਕਰ ਕੇ ਕਈ ਚੀਜ਼ਾਂ ਨੇ ਜਿਹੜੀ ਆਪਾਂ ਨੂੰ ਕੱ ਕਰਣੀਆਂ ਪੈਂਦੀਆਂ ਨੇ ਜਿਹੜੀ ਚੀਜ਼ਾਂ ਆਪਾਂ ਉਮੀਦ ਲਾਈ ਏ ਹਾਂ ਕਹਿਨੇ ਹਾਂ ਸੇਵ ਕਰਕੇ ਕੇਈ ਵਾਰੀ ਕੁੱਛ ਇਹ ਚੀਜ਼ ਲੈ ਲਵਾਂਗੇ ਜਿਹਦੇ ਨਾਲ ਆਪਾਂ ਨੂੰ ਕੰਫਰਟ ਮਿਲੂਗਾ ਜ ਆਪਣੇ ਬੱਚੇ ਬੱਚਿਆਂ ਲਈ ਕੁੱਛ ਨਵੀਂ ਚੀਜ਼ ਖਰੀਦ ਲਾਂਗੇ ਉਹ ਚੀਜ਼ਾਂ ਵੀ ਚੱਲ ਜਾਂਦੀਆਂ ਨੇ ਇਹ ਚੀਜ਼ਾਂ ਦੇ ਚੱਕਰ ਦੇ ਵਿੱਚ
ਇਹ ਵੀ ਏ ਤੁਹਾਡਾ ਦੇਖੋ ਨਾ ਸਾਰਾ ਟਰਾਂਸਪੋਰਟ ਜੋ ਹੁੰਦਾ ਹੈ ਪੈਟਰੋਲ ਡੀਜ਼ਲ ਤੇ ਚਲ ਚ ਚੱਲਦਾ ਪਿਆ ਹੈ ਔ ਔਰ ਔਰ ਟਰਾਂਸਪੋਰਟ ਜੋ ਮਹਿੰਗਾ ਹੋਗਾ ਸ ਸਾਡੀ ਜੇਬ ਚ ਫ਼ਰਕ ਪੜੇਗਾ
ਹਾਂਜੀ ਉਹ ਨਾ ਇਹ ਤਾਂ ਹੈ ਨੀ ਕਿ ਪੁਰਾਣੇ ਸਮੇਂ ਮੰਗੂ ਘੋੜੇ ਵਾਲੇ ਹੋ ਗੱਡੀ ਬਣਾ ਕੇ ਹੁਣ ਉਥੇ ਘੁੰਮੀਏ ਅਸੀਂ
ਪਹਿਲਾਂ ਕੀ ਹੁੰਦਾ ਸੀ ਸਾਈਕਲ ਹੁੰਦੀ ਸੀ
ਹਾਂਜੀ
ਬੰਦਾ ਕੱਢੀ ਉਹ ਜਿੰਹਨੇ ਤੁਹਾਡੀ ਤਾਕਤ ਹੈ ਓਨੇ ਚਲਾਓ ਉਤ ਉਹਨੂੰ
ਹਾਂਜੀ ਹਾਂਜੀ ਓਹਨੀ ਦੂਰ ਤੱਕ ਜਾਓ ਆਪਣਾ ਓਨੀ ਦੂਰ ਤੱਕ ਮੁੜ ਕੇ ਆਓ ਹੁਣ ਤਾਂ ਅੱਜ ਕੱਲ
ਅੱਜ ਕੱਲ੍ਹ ਬੰਦੇ ਨੂੰ ਅਗਰ ਇੱਕ ਬ੍ਰੈਡ ਦਾ ਪੈਕੇਟ ਲੈਣੇ ਵੀ ਜਾਣਾ ਤਾਂ ਉਹ ਗੱਡੀ ਕਡੇਗਾ ਪਹਿਲੇ
ਹਾਂਜੀ ਹਾਂਜੀ ਆਈ ਉਹੀ ਐ ਨਾ ਜਿਵੇਂ ਲੋਕਾਂ ਲਈ ਸਹਾਰਤਾ ਮਤਲਬ ਲੋਕਾਂ ਨੂੰ ਸੌਖਾ ਕਰਨ ਲਈ ਜਿਹੜੀ ਚੀਜ਼ਾਂ ਵਰਤੀਆਂ ਨੇ ਬਣਾਈਆਂ ਗਈਆਂ ਨੇ ਕਿ ਲੋਕਾਂ ਨੂੰ ਸੌਖਾ ਕਰਨਾ ਉਹ ਸੌਖਾ ਤਾਂ ਹੋ ਹੀ ਨਹੀਂ ਰਿਹਾ ਬੰਦਾ ਉਲਟਾ ਹੋਰ ਔ ਖਾ ਹੋ ਰਿਹਾ ਹੁਣ ਉਹਨਾਂ ਕਰਕੇ ਤਾਂ ਸਿਹਤਾਂ ਦੇ ਵਿੱਚ ਔਖਾ ਹੋ ਰਿਹਾ ਹੈ ਹੁਣ ਲੋਕ ਤੁਰ ਕਿ ਵੀ ਰਾਜ਼ੀ ਨਹੀਂ ਹੈਗੇ ਬਸ ਐਂ ਕਿਤੇ ਵੀ ਜਾਣਾ ਜਾ ਉਹ ਜਿਹੜੇ, ਤੇ ਗੱਡੀਆਂ ਦਾ ਜਿਹੜਾ ਆਪਣਾ ਹੁੰਦਾ ਧੂੰਆਂ ਹੁੰਦਾ ਉਹਦੇ ਨਾਲ ਸਾਹ ਚ ਵੀ ਪ੍ਰੋਬਲਮ ਆ। ਹੁਣ ਸਾਰੀ ਸਾਈਡ ਔਖਾ ਹੀ ਹੋ ਰਿਹਾ ਬੰਦਾ।
ਹਾਂ ਬੰਦਾ ਔਖਾ ਹੀ ਹੋਇ
ਹਾਂਜੀ ਸੌਖਾ ਤਾਂ ਕਿੱਧਰੇ ਪਾਸੇ ਰਿਹਾ ਹੀ ਨੀ ਹੁਣ। ਸੌਖਾ ਤਾਂ ਹੀ ਆ ਆਪਣਾ ਬਸ ਘਰ ਦੇ ਵਿੱਚ ਸ਼ਾਂਤੀ ਨਾਲ ਜਿਹੜਾ ਸੋਣਾ ਹੁੰਦਾ ਉਸ, ਤੇਨੂ ਸੌਖਾ ਏ। ਇਹ ਹੈ ਕਿਸੇ ਦੇ ਜਦੋਂ ਆਪਣੀ ਫੈਮਿਲੀ ਨਾਲ ਟਾਈਮ ਵਰਤਾਦਾ ਉਸ ਟਾਈਮ ਸੌਖਾ ਏ। ਉਹਦੇ ਇਲਾਵਾ ਤਾਂ ਸੌਖਾ ਰਿਹਾ ਹੀ ਨਹੀਂ ਜੀ ਬੰਦਾ।
ਠੀਕ ਐ।
ਹੋਰ ਦੱਸੋ ਕੁਛ, ਕਿੱਦਾਂ, ਬਸ ਵਧੀਆ ਜੀ ਵਧੀਆ। ਵਧੀਆ ਹੈ ਨਾ ਹਜੇ ਉਹ ਵਧੀਆ ਚੱਲੀ ਜਾਂਦਾ ਸਿਹਤਾਂ ਵਧੀਆ ਚੱਲ ਰਹੀਆ।
ਅੱਛਾ ਤੁਸੀਂ ਅੱਛੀ ਗੱਲ ਦਿੱਤੀ ਕਿ ਤੁਸੀਂ ਹੇਮਕੁੰਟ ਸਾਹਿਬ ਹੋ ਕੇ ਆਏ। ਅੱਛਾ ਲਗਾ ਆਪਸੇ ਗੱਲ ਤੁਹਾਡੇ ਨਾਲ ਗੱਲ ਕਰਕੇ ਅੱਛਾ ਲਗਾ ਵੀਰ ਜੀ।
ਹਾਂਜੀ ਤੁਹਾਡੇ ਨਾਲ ਵੀ, ਸਤਿ ਸ਼੍ਰੀ ਅਕਾਲ।